ਹੈਲੋ। ਸਤਿ ਸ੍ਰੀ ਅਕਾਲ ਬਾਪੂ ਹੋਰ ਠੀਕ ਹੋ ਹਾਂਜੀ, ਵਧੀਆ ਬਹੁ
ਕਰ ਰਹੇ ਹੋ
ਕੁਛ ਨਹੀਂ ਬਸ ਸ਼ਾਮ ਇਵਨਿੰਗ ਦਾ ਨਾਸ਼ਤਾ ਕੀਤਾ। ਚਾਹ ਪੀਤੀ ਹਾਂ। ਹੋਰ ਹੁਣ ਹੇਨੇ ਪਿਤੀ ਹੈ ਹੋਰ ਦੱਸੋ ਤੁਸੀਂ ਕੀ ਕਰਦੇ ਸੀ।
ਕੁਛ ਨੀ ਅਸੀਂ ਬਸ ਚਾਹ ਪੀਣ ਲੱਗੇ ਸੀ ਹੁਣੇ ਬਣਾਵਾਂਗੇ ਸਿਰ ਪੀਵਾਂਗੇ। ਸਾਡਾ ਜੇ ਟਾਈਮ ਹੋਇਆ ਨੀ ਨਾ।
ਸਾਡਾ ਜਲਦੀ ਪਤਾ ਕਿ ਹੋ ਜਾਂਦਾ ਵੀ ਸਾਡਾ ਭਰਾ ਆਪਣੇ ਬੜੀ ਜਲਦੀ ਕੀਤਾ ਉਹ ਚ ਚ ਚਾਹ ਚ ਚਾਹ ਵੋ ਚਾਹ ਵੋ।
ਅੱਛਾ ਅੱਛਾ ਨਹੀਂ ਹਜੇ ਸਾਡਾ ਹੋਇਆ ਨਹੀਂ ਬਸ ਅੱਜ ਲੰਚ ਲੇਟ ਸੀ। ਫੇਰ ਹਜੇ ਚਾਹ ਵੀ ਲੇਟ ਹੋਏਗੀ ਹਾਂਜੀ ਹਾਂਜੀ।
ਥੋੜਾ ਟਾਈਮ ਤੇ ਲੱਗਦਾ ਹੀ ਹੈ ਬੰਦਾ ਨੂੰ।
ਉਹ ਫੇਰ ਥੋੜਾ ਰੈਸਟ ਵੀ ਜਰੂਰੀ ਐ ਨਾ। ਬੋਡੀ ਨੂੰ ਹਾਂਜੀ ਤਾਂ ਕਰਕੇ। ਟਿਊਸ਼ਨਸ ਵਧੀਆ ਚੱਲ ਰਹੇ ਨੇ। ਹਾਂਜੀ ਹਾਂਜੀ ਪੜ੍ਹਾ ਰਹੀ ਸੀ ਅੱਜ ਛੁੱਟੀ ਕੀਤੀ ਸੀ ਬੱਚਿਆਂ ਦੀ ਬੱਚੇ ਕਹਿੰਦੇ ਆਹ ਦੀਦੀ ਸਾਡੀ ਥੋੜਾ
ਹਾਂਜੀ ਗਏ ਨੇ ਉਹੀ ਕਹਿ ਰਹੇ ਨਾ ਬੱਚੇ ਨਾਨਕੇ ਗਏ ਕੁਛ ਬੱਚੇ ਆ ਨਹੀਂ ਰਹੇ ਕੁਛ ਨਾਨਕੇ ਚਲੇ ਗਏ ਕੁੱਛ ਐਵੇ ਹੀ ਛੁੱਟੀ ਮਾਰ ਕੇ ਬੈਠੇ ਨੇ, ਫਿਰ ਦੋ-ਚਾਰ ਈ ਆਂਦੇ ਸੀ। ਓ ਵੀ ਕੈਂਦੇ ਕਿ ਦੀਦੀ ਸਾਡੀ ਛੁੱਟੀ ਕਰ ਦੋ। ਮੈਂ ਕਿਆ ਚਲੋ ਕਰਲੋ, ਤੁਸੀਂ ਵੀ ਦੋ ਦਿਨ ਇੰਨਜੋਏ ਕਰ ਲੋ ਨਾਲੇ ਮੈਨੂੰ ਵੀ ਰੈਸਟ ਦਾ ਟਾਈਮ ਮਿਲ ਜੇਗਾ? ਅਸੀਂ ਨਹੀਂ ਗਰਮੀ ਬਹੁਤ ਹੈ ਬਹੁਤ ਬਸ ਹਾਂ ਨਹੀਂ ਉਹ ਐਕਚੁਲੀ ਓਸ-ਓਸਟਾਈਮ ਤੇ ਓ ਹੁੰਦਾ ਸੀ ਚਲੋ ਪਤਾ ਨੀ ਹੁੰਦਾ ਸੀ। ਗਰਮੀ ਕੀ ਐ ਤੇ ਸਰਦੀ ਕਿ ਉਸ ਟਾਈਮ ਏਹ ਹੁੰਦਾ ਸੀ ਬਸ ਖੇਡਣਾ ਅਸੀਂ ਜਾ ਕੇ, ਹੁਣ ਤੇ ਔ ਬੱਟ ਬਸ ਗਰਮੀ ਕਰਕੇ ਨਾ ਜਾਨ ਨੀ ਹੁੰਦਾ। ਸਫ਼ਰ ਕਰਨਾ ਸਭ ਤੋਂ ਔਖਾ ਹੈ। ਸਫ਼ਰ ਕਰਨਾ ਸਭ ਤੋਂ ਕਸੱਟ। ਤਾਂ ਫਕੇਸ਼ਨ ਹੁੰਦੀ ਹੈ ਇੰਨੀ।
ਹਾਂ ਤੇ ਉਦ ਅਸੀਂ ਅੱਜ ਗਏ ਸੀ ਹੁਣੇ ਪਿੱਛੇ ਅਨੰਦਪੁਰ ਸਾਹਿਬ ਤੇ ਮੈਂ ਮੇਰੇ ਮਨਰਾਜ ਤੇ ਮਨਰਾਜ ਦੇ ਪਾਪਾ ਗਏ ਸੀ ਤੀਨੋ। ਉਹਤੇ ਮੈਂ ਉਹਤੇ ਮੈਂ ਲੋਈ ਹਾਂ ਬੜੇ ਵਧੀਆ ਤੇ ਮੈ ਓਹਨਾ ਨਾਲ ਇ ਗੱਲ ਕਰਦੀ ਸੀ ਮੈਂ ਕਿੰਨਾ ਚੇਂਜ ਹੋ ਗਿਆ ਮਤਲਬ ਮੈਂ ਕਿਹਾ ਕੁ ਟਮ ਆਾਈ ਸੀ ਉਹ ਨਾਲ ਵਾਲਿਆਂ ਨਾਲ, ਚਾਚੀ ਓਰਾ ਨਾਲ। ਅਸੀ, ਤੇ ਮੈਂ ਕਿਹਾ, ਹਾਂ। ਤੇ ਮੈਂ ਕਿਹਾ ਸੀ ਰੂਮ ਐਹ ਸਰਾਂ ਬਣੀਆਂ ਨਾ ਨਵੀਆਂ। ਤੇ ਮੈਂ ਕਿਹਾ, ਹੈ ਹੀ ਨਹੀਂ ਸੀ ਉਸ ਟਾਈਮ ਬਿਲਕੁਲ ਵੀ, ਤੇ ਅਸੀਂ ਨੀਚੇ ਹੀ ਰੁਕੇ ਸੀ। ਸਰਾਂ ਚ, ਯਾਦ ਏ ਤੁਹਾਨੂੰ ਨੀਚੇ ਰੁਕੇ
ਹਾਂਜੀ ਹਾਂਜੀ ਆਪਾਂ ਨੀਚੇ ਰੂਮ ਲਿ ਬਾਹਰ ਈਵਨ ਕਿ ਓਪਨਲੀ ਵੀ ਸੁੱਤੇ ਸੀ ਅਸੀਂ ਓਪਨ ਏਰੀਆ ਵਿੱਚ ਬਟ ਉਹ ਦਿਨ ਵੀ ਬਹੁਤ ਇੰਜੋਏ ਕੀਤਾ। ਵੈਸੇ ਅਸੀਂ, ਬਾਹਰ ਖਾਣ ਗਏ ਸੀ ਰਾਤ ਨੂੰ।
ਫੇਰ ਅਸੀਂ ਗਏ ਅਜੂਬਾ ਦੇਖਣ। ਫਿਰ ਕਿਲ੍ਹਾ ਸਾਹਿਬ ਦੇਖਿਆ ਗੁਰਦੁਆਰਾ ਤੇ ਫਿਰ ਅਸੀਂ ਨੀਚੇ ਉਥੇ ਨਾ ਪਿੱਛੇ ਨਿਹੰਗਾ ਸਾਹਿਬ ਦਾ ਗੁਰਦੁਆਰਾ ਨਿਹੰਗਾ ਦਾ। ਫੇਰ ਸੀ ਉਥੇ ਗਏ, ਪਂਜਾਬ ਤਾਂ ਬ੍ਹੋਤ ਹੀ ਬੋਲਦੇ, ਹਾਂ ਆਂ ਆਂ।
ਅੱਛਾ ਨੀ ਬਹੁਤ ਚੇਂਜ ਹੋ ਗਿਆ ਹੋਣਾ, ਅਜੂਬਾ ਵੀ ਚੇਂਜ ਹੋ ਗਿਆ ਹੋਣਾ ਹੁਣ ਤੇ।
ਅਜੂਬਾ ਨਹੀਂ ਹੈ ਅਜੂਬਾ, ਤੇ ਉਝ ਦਾ, ਤੇ ਅਜੂਬੇ ਚ ਕੁਝ ਚੇਂਜ ਤਾਂ ਨਹੀ ਆਇਆ। ਉਦ ਉੱਦਾਂ ਦਾ ਉਦਾਂ ਹੀ।
ਅੱਛਾ ਹੈਡਫੋਨਸ ਦਿੰਦੇ ਆ ਹੁਣੇ ਵੀ
ਹੁਣ ਨੀ ਦਿੰਦੇ ਨਹੀਂ- ਨਹੀਂ ਹੁਣ ਨੀ ਦਿੰਦੇ।
ਤੇ ਫਿਰ ਸਾਊਂਡ ਵਗੈਰਾ, ਜਿਵੇਂ ਇਤਿਹਾਸ ਦੱਸਦੇ ਨੇ। ਅੱਛਾ, ਇਤਿਹਾਸ ਬਸ ਲਿਖਿਆ ਹੋਇਆ ਉੱਥੇ ਹੁਣ।
ਲਿਖਿਆ, ਬਸ ਏਹੀ ਪੜ੍ਹੀ ਜਾਓ।
ਅੱਛਾ ਅੱਛਾ। ਪਨ ਆਪ ਹੀ ਪੜੀ।
ਹਾਂ, ਕੁਛ ਚੀਜ਼ਾਂ ਕੀਤੀਆਂ ਨੇ ਉਹਨਾਂ ਨੇ ਐਡ ਔਨ ਕੀਤੀਆਂ ਨੇ ਕੁੱਛ- ਕੁੱਛ ਚੀਜ਼ਾਂ ਨਾ। ਉਹ ਚੀਜ਼ਾਂ, ਉਹਨਾਂ ਨੇ ਐਡ ਓਨ ਕੀਤੀਆਂ ਨੇ ਹੋਰ।
ਅੱਛਾ ਜੀ ਮੂਰਤੀਆਂ ਵਗੈਰਾ ਲੱਗੀਆਂ ਹੋਈਆਂ ਹਾਲੇ ਜਾਂ ਫਿਰ
ਹਾਂ, ਉਹ ਤੇ ਉਦਾਂ ਦੇ ਉਦਾਂ ਹੀ ਏ ਸਾਰੀਆਂ।
ਅੱਛਾ, ਇਹ ਵੀ ਠੀਕ ਹੈ ਕੁਛ, ਅਹ ਕੁਛ ਨਹੀਂ ਸੁਣ ਸਕਦੇ ਤੇ। ਆਪਣਾ ਪੜ੍ਹ ਲੋ।
ਆਂਦੇ ਹਾਂ, ਹਾਂ ਤੇ ਉਹ ਨਹੀਂ ਨਾ ਗਏ ਸੀ ਮੈਨਰਾਜ ਦੇ ਪਾਪਾ। ਆਪਾਂ ਨੀ ਦੇਖਤੀ ਕਹਿੰਦੇ ਮੈਂ ਨੀ ਦੇਖ ਅ ਮੈਂ ਲਿਆਂਦੀ ਪਹਿਲਾਂ ਉਹ ਸੀ ਜਿੱਦਾਂ ਅਸੀਂ ਕਿ ਟਿਕਟ ਦੇ ਕੇ ਗਏ ਸੀ। ਯਾਦ ਹੈ ਤੁਹਾਨੂੰ ਹੁਣ ਤੇ ਫ੍ਰੀ ਆਫ ਕਸਟ ਹੈ।
ਅੱਛਾ, ਹੁਣ ਟਿਕਟ ਵਗੈਰਾ ਨਹੀਂ ਹੈ। ਕੁੱਛ ਵੀ ਚਲੋ ਵਧੀਆ ਜਿਹੜੀ ਸੰਗਤ ਨਹੀ ਟਿਕਟ ਕਰਾ ਸਕਦੀ ਸੀ ਉਹ ਨਹੀਂ ਜਾਂਦੀ ਸੀ ਹੁਣ ਤੇ ਚਲੋ ਸਾਰੇ ਜਾਣ ਜਾਣਗੇ ਹੁਣ ਤੇ
ਹਾਂ, ਆਹ ਉਦੋਂ ਅਸੀਂ ਜਦ ਗਏ ਸੀ ਭੀੜ ਵੀ ਕਿੰਨੀ ਸੀ ਯਾਦ ਇੰਨੀ ਲੰਬੀ ਆ। ਲਾਈਨ ਲੱਗੀ ਸੀ ਟਿਕਟ ਵਾਲੀ ਤੇ ਹੁਣ ਤੇ ਹੈ ਹੀ ਨੀ ਹੁਣ ਤੇ। ਕਹਿੰਦੇ ਹੁਣ ਤੇ ਲੋਕੀ ਮਤਲਬ ਕਿ ਨਾ ਉਹ ਦੇਖ ਚੁੱਕੇ ਲੋਕੀ ਹੁਣ, ਉਦੋਂ ਜਦੋਂ ਅਸੀਂ ਗਏ ਸੀ ਨਵਾਂ ਨਵਾਂ ਬਣਿਆ ਸੀ।
ਬਣਿਆ ਸੀ ਹਾਂਜੀ। ਤਾਂ ਉਹ ਸਟਾਰਟਿੰਗ ਸੀ ਨਾ ਉਸ ਟਾਈਮ ਹੁਣ ਤੇ ਸਾਰੇ ਦੇਖ ਕਿਊਂਕੀ ਇਨੇ ਹੁਣ ਤੇ ਹੈ ਬਂਦੇ ਦੁਬਾਰਾ ਆ ਰਹੇ ਨੇ ਤਾਂ ਜਾ ਚਲੇ ਜਾਂਦੇ ਨੇ ਇੱਕ ਵਾਰ
ਕਹਿੰਦੇ ਹੁਣ ਨਾ, ਮੈਂ ਕਿਹਾ ਤੁਸੀਂ ਫ੍ਰੀ ਆਫਕੋਰਸ ਕਰ ਤਾ ਪਹਿਲੇ ਪੈਸੇ ਸੀ। ਕਹਿੰਦੇ ਹਾਂਜੀ, ਹੁਣ ਸਾਰੇ ਦੇਖ ਚੁੱਕੇ ਨੇ, ਪਹਿਲੇ ਨਵਾਂ ਨਵਾਂ ਸੀ ਤਾਂ ਲਗਾਈ ਸੀ ਟਿਕਟ। ਹੁਣ ਕਹਿੰਦੀ ਹੁਣ ਤੇ ਹਾਂ ਹਾਂ ਹਾਂ ਹਾਂ ਹਾਂ ਹਾਂ ਆਧਾਰ ਕਾਰਡ ਤੇ ਹਲੇੇ ਵੀ ਲੈ ਰਹੇ ਹੈ।
ਅੱਛਾ ਹਲੇ ਵੀ ਰਹਿੰਦੇ ਆ ਅੱਛਾ ਅੱਛਾ। ਚਲੋ ਵਧੀਆ ਹੈ ਇਹ ਤੇ।
ਦੋ ਤਿੰਨ ਦਿਨ ਰਹਿ ਕੇ ਆਏ ਸੀ, ਬੜਾ ਮਜ਼ਾ ਆਇਆ ਸੀ।
ਅੱਛਾ ਅੱਛਾ ਤੇ ਪਿਛਲੀ ਛੁੱਟੀ ਆਪਾਂ ਦਿੱਲੀ ਗਏ ਸੀ ਸ਼ੀਸ਼ ਗੰਜ ਸਾਹਿਬ ਗੁਰਦੁਆਰੇ। ਉਹੀ ਲਾਸਟ ਟਾਈਮ ਆਪਾਂ ਦਿੱਲੀ ਗਏ ਸੀ ਹਾਂਜੀ। ਤੇ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਸਾਹਿਬ ਦਰਸ਼ਨ ਕੀਤੇ ਸੀ ਅਸੀਂ ਵੀ ਇਹੀ ਮੌਸਮ ਸੀ। ਹਾਂਜੀ ਹਾਂਜੀ, ਏਈ, ਉਹੀ ਟਾਈਮ ਸੀ ਗਾ ਗਰਮੀ ਦਾ ਮੌਸਮ ਸੀ, ਬਲਕਿ ਉਸ ਟਾਈਮ ਬਾਰਿਸ਼ਾਂ ਦਾ ਸੀ। ਤੇ ਸਾਰਿਆਂ ਨੇ ਇਹੀ ਰੌਲਾ ਪਾਇਆ ਸੀ ਕਿ ਬਾਰਿਸ਼ ਆ ਗਈ ਤੇ ਫੇਰ ਜਦ ਅਸੀਂ ਜਾ ਕੇ ਦੇਖਿਆ ਲੇਕਿਨ ਇੱਥੇ ਮੋਲ ਵਗੈਰਾ ਸਾਰਾ ਕੁਛ ਸਹੀ ਸੀ ਬਸ ਇਹ ਹੈ ਨਾ ਨਿਊ
ਉਹ ਬਾਰਿਸ਼ ਆਈ ਨਾ ਜਗਾਧਰੀ, ਇੱਥੇ ਨੀ ਆਈ। ਇੱਥੇ ਮੌਸਮ ਠੰਡਾ ਠੰਡਾ ਸੀ ਪਰ ਬਾਰਿਸ਼ ਨ ਆਈ। ਇੱਥੇ ਬਿਲਕੁਲ ਵੀ ਨੀ ਆਈ ਇੱਕ ਬੂੰਦ ਵੀ ਜਿੱਥੇ ਇਹਨਾਂ ਨੇ ਮੈਨੂੰ ਇਹ ਮੈਨੂੰ ਰਾਜ ਦੇ ਪਾਪਾ ਨੇ ਵੀ। ਬਿਲਕੁਲ ਦਿੱਤੀ ਤੇ ਕਿੰਨੇ ਬਾਰੇ ਜਾ ਰਹੀ ਹੈ ਮੈਂ ਕਿਹਾ ਇਥ ਕੋਈ ਜੁਵਾਕ ਵੀਨੀ ਇਥੇ
ਅੱਛਾ, ਅੱਛਾ ‌, ਆ ਗਏ ਤੁਸੀਂ ਵਾਪਿਸ ਕਿ ਅਜੇ ਉੱਥੇ ਹੀ ਹੋ।
ਨਹੀਂ ਹਾਲੇ ਤਾਂ ਬਾਾਬੂ ਆਈਆਂ ਚੌਥਾ ਦਿਨ। ਹੈਲੋ ਡਾੱਨ, ਹੁਣ ਮਾਮਾ ਜੀ ਵਰਗੇ। ਹਾਂ ਮਮੀ ਜੀ ਆਪਣੇ ਫੋਨ ਆ ਰਹੇ। ਕਪੜੇ ਗਿਲੇ ਜਰਾ ਤੁਸੀ ਇੱਕ ਵਾਰੀ ਇੱਧਰ ਆ ਜਾਓ ਹੈਂ ਸੁਖ ਬਣ ਗਈ ਹੋਈ। ਉੱਤਰ ਨਾਨੀ ਘਰ।
ਅੱਛਾ। ਉਹ ਆਪਣੀ ਨਾਨੀ ਘਰ ਗਈ ਹੈ। ਮਨਰਾਜ ਆਪਣੀ ਨਾਨੀ ਹਾਊਸ ਆਇਆ ਤੇ ਸੁਖਮਨ ਆਪਣੀ ਨਾਨੀ ਹਾਊਸ ਗਈ।
ਆਜ ਕੀ ਹੋ ਨਾ ਨੈਕਸਟ ਵੀਕ ਤੱਕ ਆ ਜਾ ਮੇਰੇ ਅਜ ਆਣ ਤੋਂ ਪਹਿਲੇ
ਨ ਆਏ ਤੁਹਾਡੀ।
ਮੈਂ ਗਈ ਹੋਈ ਸੀ ਉਹਦੇ ਕੋਲ ਦੋ ਦਿਨ ਲਗਾ ਕੇ ਆਈ ਹਾਂ ਤੇ ਉਹ ਨਾ ਉਹਦੇ ਕੀ ਨਾਮ ਹਾਂ ਵਆ। ਉਹਦੀ ਨਾ ਤਾਂ ਇੰਲੋਸ ਜਿਵੇਂ ਚਾਚਾ ਜੀ ਬਾਹਰ ਜਾਂਦੇ ਨਾ ਕੰਮ ਤੋਂ। ਤੇ ਫੇਿਰ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਉਹਨਾਂ ਦੀ ਇਕ ਨਾ ਭੂਆਜੀ ਵੀ ਹੈ ਪ੍ਰੀਤੀ ਦੀ। ਤੇ ਉਹ ਥੋੜੇ ਨਾ ਮਾਇੰਡ ਤੋਂ ਅਪਸੈਟ। ਸਾਡੇ ਟੈਮ ਟੈਮ ਤੇ ਉਹ ਫੇਰ ਉਹ ਆਹ ਆਣਗੇ ਉਹਨਾਂ ਦੇ ਘਰ ਤੇ ਹੁਣ ਉਹ ਤਾਂ ਉਹ ਰੈ ਕੇ ਜਾਣਗੇ ਇਸ ਕਰਕੇ ਮੈ ਫ੍ਰਰੀ ਨਹੀਂ ਹਾਂ।
ਅੱਛਾ।
ਹਾਂ, ਫੇਰ ਵੀ ਆਏਗੀ, ਮੈਂ ਕਿਹਾ ਮਾਮੀ ਜੀ ਘਰ ਜਾਣਾ ਏ, ਕਹਿੰਦੀ ਹਾਂ ਕੋਈ ਨੀ ਮੈਂ ਆਵਾਂਗੀ। ਨੀ ਮਾਮੇ ਦੀ ਬਾਈਕ ਤੇ ਚੱਲਾਂਗੇ। ਮ ਅੱਜ ਹੀ ਆਈ ਆ ਉਹਦੇੋਂ ਘਰੋ ਵਾਪਿਸ ਨਾ। ਹਾਂ, ਮੈਂ ਕਲ ਹੋਈ। ਕਲ ਤਾਂ ਛੁੱਟੀ ਲਿਤੀ ਕੰਮ ਤੋਂ ਜੋਬ ਤੋਂ ਤੇ ਫੇਰ ਮੈਂ ਗਈ ਹੋਈ ਸੀ, ਅੱਜ ਸਵੇਰੇ ਹੀ ਗਈ ਹਾ ਮੈਂ।
ਅੱਛਾ ਅੱਛਾ, ਉਹਨਾਂ ਦੇ ਇਨ ਲੋਸ ਠੀਕ ਨੇ ਸਾਰੇ।
ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਤੁਸੀਂ ਦੱਸੋ ਆ ਜੋ ਦਿੱਲੀ ਚੱਕਰ ਲਗਾਓ ਤੁਸੀਂ।
ਆਵਾਂਗੇ ਗਰਮ ਉਹੀ ਕਹਿ ਰਹੇ ਨੇ ਗਰਮੀ ਬਹੁਤ ਹੈ ਬਸ ਨਿਕਲਿਆ ਨੀ ਜਾਂਦਾ ਕਿਤੇ ਵੀ ਨੀ ਗਏ ਅਸੀਂ।
ਅੱਛਾ- ਅੱਛਾ, ਠੀਕ- ਠੀਕ ਗਰਮੀ ਤੇ ਹੈ ਹੀ ਹੈ। ਹੋਰ ਗੁਰਪੁਰਬ ਮਨਾਇਆ ਗੁਰੂ ਸਰ ਗੁਰਦੁਆਰੇ।
ਹਾਂਜੀ ਇੱਧਰ ਗੁਰਪੁਰਬ ਮਨਾਇਆ ਸੀ ਸ਼ਹੀਦੀ ਗੁਰਪੁਰਬ ਸੀ ਗੁਰੂ ਅਰਜਨ ਦੇਵ ਜੀ ਦਾ।
ਹਾਂ ਉਸੀ ਡੇਟ ਨੂੰ ਏਟੀਨ ਤੋਂ ਹੀ।
ਹਾਂਜੀ ਏਟੀਨ ਨੂੰ ਹੀ ਹਾਂਜੀ ਏਟੀਨ ਨੂੰ ਇਥੇ ਸਾਰੇ ਜਗ੍ਹਾ। ਏਟੀਨੂੰ ਹੀ ਸੀ ਬਾਬਾ ਜੀ ਗੁਰਦੁਆਰੇ ਵੀ ਇੱਥੇ ਹੀ ਸੀ ਤੇ ਗੁਰੂਸਰ ਗੁਰਦੁਆਰੇ ਵੀ ਪੈ ਗਿਆ ਸੀ ਭੋਗ।
ਤੇ ਉੱਥੇ ਮਨਾਇਆ ਉੱਥੇ ਜੋ ਨਗਰ ਕੀਰਤਨ ਨਿਕਲਦਾ ਹੈ।
ਹਾਂਜੀ ਨਗਰ ਕੀਰਤਨ ਵੀ ਸ਼੍ਰੀ ਸ ਸ਼ਾਮ ਦਾ ਨਗਰ ਕੀਰਤਨ ਸੀ।
ਉੱਥੇ ਦਸਵੀਂ ਪਾਤਸ਼ਾਹੀ ਗੁਰਦੁਆਰੇ ਹਾਂ। ਅੱਛਾ ਅੱਛਾ ਠੀਕ ਆ ਗਏ ਸੀ ਤੁਸੀਂ ਗਏ ਸੀ।
ਨਹੀਂ ਸ਼ਾਮ ਨੂੰ ਐਕਚੁਲੀ ਉਹ ਬੱਚੇ ਆ ਗਏ ਸੀ।
ਅੱਛਾ- ਅੱਛਾ ਠੀਕ ਐ ਠੀਕ ਐ ਅੱਛਾ ਠੀਕ। ਤੇ ਹੁਣ ਮੰਮਾ ਠੀਕ ਹੈ ਵਧੀਆ,
ਹੋਰ ਬਸ ਹੁਣ। ਹੁਣ ਆਪਾਂ ਚਾਹ ਪੀਵਾਂਗੇ ਉਸ ਤੋਂ ਬਾਅਦ ਦੇਖੋ ਰਾਤੀ ਕੀ ਬੰਦਾ ਦਾਲ ਹੀ। ਬਣੇਗੀ ਕਈ ਰਾਤ। ਉਹ ਤੇ ਜਿਆਦਾ ਹੈਵੀ ਨਹੀ ਹੁੰਦਾ ਫਿਰ ਦਾਲ ਹੀ ਬਣਦੀ ਹੈ ਹਾਂਜੀ।
ਸਾਡੇ ਵੀ ਸਰੇ ਦਾਲ ਹੀਈ ਖਾਂਦੇ ਰਾਤੀ ਇੱਥੇ ਖਾਂਦੇ ਨੇ ਮੰਮੀ ਓ ਰੀ ਸਬਜ਼ੀਆਂ ਨਾ ਰਾਤੀ। ਕਿਉਂਕਿ ਸਵੇਰੇ ਸ ਕੰਮ ਤੇ ਜ਼ਿਆਦਾ ਚਲਾ ਜਾਂਦਾ ਵਿਕੀ ਸਵੇਰੇ ਘਰ ਕੋਈ ਹੁੰਦਾ ਨੀ। ਫਿਰ ਰਾਤੀ ਹੀ ਬਣਾਉਂਦੇ ਨੇ ਸਬਜ਼ੀਆਂ।
ਹਾਂਜੀ ਉਹ ਤੇ ਹੈ।
ਰਾਤੀ ਸਵੇਰੇ ਕੋਈ ਵੀ ਨੀ ਆਉਂਦਾ ਕੱਲੀ ਮੰਮੀ ਕਹਿੰਦੀ ਮੈਂ ਆਪਣੇ ਵਸਤੇ ਕੀ ਬਣਾਉਣਾ ਏ
ਇਕੱਲੇ ਵਾਸਤੇ ਮੁੱਖਾ ਔਖਾ ਹੁੰਦਾ ਵੀ ਇਕੱਲੇ ਵਾਸਤੇ ਚਲੋ ਕੀ ਬਣਾਣਾ ਹੁਣ ਰਾਤੀ ਸਾਰੀ। ਫੈਮਲੀ ਇਕੱਠੀ ਹੁੰਦੀ ਹੈ ਤੇ ਚਲੋ ਇਹ ਹੈ ਕਿ ਚਲੋ ਵਧੀਆ ਜਿਹੀ ਕੋਈ ਡਿਸ਼ ਬਣ ਜਾਂਦੀ ਹੈ।
ਉਹਨ ਰਾਤੀ ਬਣਾਉਂਦੇ ਆ ਫਿਰ ਰਾਤੀ ਬਣਾਉਂਦੇ। ਫਿਰ ਉਹੀ ਫਿਰ ਦੁਪਹਿਰੇ ਵੀ ਖਾਤਾ ਜਾਂਦਾ ਇਹ ਨੂੰ ਇਕੱਲੇ ਹੁੰਦੇ ਨੇ ਘਰ।
ਅੱਛਾ ਜੀ ਨਹੀਂ ਅਸੀਂ ਅਸੀਂ ਵੀ ਰਾਤੀ ਹਲਕਾ ਫੁਲਕਾ ਖਾ ਲੈਣਗੇ ਕਿਉਂਕਿ ਸਾਡਾ ਦਿਨ ਹੈ। ਵੀ ਹੋ ਜਾਂਦਾ ਰਾਤ ਨੂੰ ਫਿਰ ਦਿਲ ਨੀ ਕਰਦਾ ਫਿਰ ਰਾਤੀ ਇਹੀ ਹੈ ਕਿ ਹਲਕਾ ਫੁਲਕਾ ਖਾ ਲੋੋ ਆਪਣਾ। ਦਾਲ ਵਗੈਰਾ ਚਲੋ ਬਣ ਜਾਂਦੀ ਹੈ।
ਤੇ ਅੱਜ ਸਾ ਤੁਹਾਡੇ ਤੇ ਵੈਸੇ ਹੀ ਆਦਤ ਲੋਕ ਬੱਚ, ਬੰਦਾ ਕਹਿੰਦਾ ਬਾਹਰੋਂ ਮੰਗਾਲੋ ਯਾ ਬਾਹਰੋ
ਬਾਹਰੋਂ ਦਾ ਨਾ ਇਹ ਹਾਂਜੀ ਉਹ ਵੀ ਇਹ ਹੈ ਕਿ ਚਲੋ ਹਫ਼ਤੇ ਚ ਦੋ ਵਾਰ। ਇੱਕ-ਵਾਰ ਯਾ ਦੋ-ਵਾਰ ਹੋ ਜਾਓਂਦੇ, ਕਿਉਂਕਿ ਗਰਮੀ ਬਹੁਤਾ ਫਿਰ ਤਬੈਅਤ ਵਗੈਰਾ ਵੀ, ਹਾਂ ਤਬੈਅਤ ਵਗੈਰਾ ਵੀ ਖ਼ਰਾਬ ਹੋ ਜਾਂਦੀ ਆ ਨਾ ਫਿਰ, ਜ਼ਿਆਦਾ ਫਾਸਟ-ਫੂਡ ਵੀ ਨਹੀ ਖਾਧਾ ਜਾਂਦਾ, ਗਰ
ਹਾਂ, ਬਿਲਕੁਲ ਸਹੀ ਕਹਿ ਰਹੇ ਹੋ। ਅੱਜ-ਕੱਲ ਮਨ ਅੱਜ-ਕੱਲ ਦਾ ਠੀਕ ਨਹੀਂ ਸੀ ਨਾ ਮਿੰਟਾਂ ਚ ਲੱਗੀ ਸੀ ਮੈਂ ਕਿਹਾ ਠੀਕ ਰਹੇਏ। ਔਰ ਦਾਦੀ ਨੂੰ ਪਤਾ ਲੱਗਿਆ ਉਹਨੇ ਕਹਿਣਾ ਵਾਪਿਸ ਆ ਜਾਓ
ਹਾਂਜੀ, ਇਹ ਤੇ ਹੈ। ਨੀ ਉਹਦੇ ਵਾਸਤੇ ਤਾ ਇਹੀ ਹੈ, ਕਿ ਚਲੋ ਅਪਣਾ ਠੰਡਾ ਵਗੈਰਾ ਪੀਂਦਾ ਰਹੇ ਔਰਤ ਕੁਛ ਨਹੀਂ ਦ ਦਲੀਆ ਵਗੈਰਾ ਖਾਏ।
ਕੋਫੀ ਦਿਓ। ਠੰਡੀ ਕੋਲਡ ਕਫੀ ਬਣਾ, ਫਿਰ ਆਪੇ ਹੀ ਬਣਾਕੇ ਆਇਆ, ਆਪ
ਹਮ ਨਈ ਉਹਦੇ ਵਾਸਤੇ ਦਲੀਆ ਵਗੈਰਾ ਹੋ ਗਿਆ ਖਿੱਚ। ਖਿਚੜੀ ਵਗੈਰਾ ਹੋ ਗਈ ਠੰਡਾ ਨਿੰਬੂ ਪਾਣੀ। ਹਾਂਜੀ, ਠੀਕ ਹੈ ਦੀਦੀ ਜੀ। ਓਕੇ ਜੀ, ਸਤਿ ਸ੍ਰੀ ਅਕਾਲ। ਬਾਏ-ਬਾਏ।